ਹਾਂਜੀ ਭੈਣਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਓ?
ਹਾਂਜੀ, ਤੁਸੀਂ ਦੱਸੋ?
ਬਸ ਵਧੀਆ, ਹੋਰ ਬੱਚੇ, ਪਰਿਵਾਰ ਠੀਕ ਏ ਤੁਹਾਡਾ?
ਹਾਂਜੀ-ਹਾਂਜੀ, ਸਭ ਠੀਕ ਨੇ ਜੀ। ਹਾਂਜੀ, ਮੈਂ ਵੀ ਬਸ ਆਪਣੇ ਦਾਦਾ ਜੀ ਕੋਲ ਬੈਠੀ ਦੀ ਸੀ। ਤੇ ਮੈਨੂੰ, ਉਹ ਪੁਰਾਣੇ ਜਮਾਨੇ ਦੀਆਂ ਗੱਲਾਂ ਦੱਸ ਰਹੇ ਸੀ। ਤੇ ਮੈਂ, ਉਹਨਾਂ ਦੀ ਗੱਲਾਂ ਸੁਣਨੀ ਆਂ, ਤੇ ਮੈਨੂੰ ਤੇ ਬੜਾ ਹੀ ਹੋਇਆ ਮੈਂ ਕਿਆ, ਪੁਰਾਣੇ ਜ਼ਮਾਨੇ'ਚ ਤੇ ਹੁਣ ਦੇ ਜ਼ਮਾਨੇ'ਚ ਕਿੰਨਾ ਬਹੁਤ ਜ਼ਿਆਦਾ ਈ ਫ਼ਰਕ ਹੋਗਿਆ।
ਹਾਂਜੀ-ਹਾਂਜੀ। ਹਾਂਜੀ-ਹਾਂਜੀ ਬਹੁਤ ਫ਼ਰਕ ਹੋਗਿਆ ਵਾ, ਪਹਿਲੇ ਲੋਕਾ ਦੇ ਘਰ ਛੋਟੇ ਹੁੰਦੇ ਸੀ ਤੇ ਦਿਲ ਬਹੁਤ ਵੱਡਾ ਹੁੰਦਾ ਸੀ, ਤੇ ਹੁਣ ਤੇ ਲੋਕਾ ਦਾ ਰਹਿਣ-ਸਹਿਣ, ਖਾਣ-ਪੀਣ ਸਭ ਕੁਛ ਬਦਲ ਗਿਆ ਵਾ।
ਹਾਂਜੀ-ਹਾਂਜੀ। ਖਾਨ-ਪੀਨ ਉਹਨਾਂ ਦੀ ਸੋਚ ਵੀ, ਤੇ ਨਵੀ-ਨਵੀ ਟੈਕਨੋਲਜੀਆਂ ਵੀ ਆਗੀਆ ਨੇ।
ਹਾਂਜੀ-ਹਾਂਜੀ।
ਹਾਂਜੀ।
ਤੇ ਅਪਣਾ, ਕੀ ਕਹਿੰਦੇ ਉਹਨੂੰ ਪਹਿਲੇ ਵੱਡਾ ਟੱਬਰ ਹੁੰਦਾ ਸੀ, ਪਰਿਵਾਰ ਹੁੰਦਾ ਸੀ ਵੱਡਾ। ਤੇ ਲੋਕੀ ਰਲ-ਮਿਲਕੇ ਲ, ਰਹਿੰਦੇ ਹੁੰਦੇ ਸੀ, ਤੇ ਉਹ ਕੀ ਕਹਿੰਦੇ, ਸਾਡਾ ਛੋਟਾ ਈ ਪਰਿਵਾਰ ਹੋ
ਹਾਂਜੀ-ਹਾਂਜੀ, ਹੁਣ ਤੇ ਛੋਟੇ ਈ ਪਰਿਵਾਰ ਨੇ ਜੀ, ਪਹਿਲੇ ਹੁੰਦੇ ਸੀ ਸਾਰੇ ਦਾਦਾ ਦਾ ਦੀ, ਚਾਚਾ-ਚਾਚੀ, ਭੈਣ-ਭਰਾ ਸਾਰੇ ਇਕੱ ਇਕੱਠੇ ਰਹਿੰਦੇ ਹੁੰਦੇ ਸੀ ਤੇ, ਮਜ਼ਾ ਵੀ ਵੱਖਰਾ ਹੁੰਦਾ ਸੀ ਨਾ, ਹਾਂਜੀ।
ਪਹਿਲੇ ਤੇ, ਕੀ ਆਪਣਾ ਆਂਢੀ-ਗੁਆਂਢੀ ਵੀ, ਸ ਆਪਣੇ ਪਰਿਵਾਰ ਵਾਂਗੂ ਸਮਝਦੇ ਸੀ। ਤੇ, ਅੱਜ ਅੱਜ-ਕੱਲ ਤੇ ਲੋਕਾਂ ਨੂੰ ਪਤਾ ਈ ਨਹੀਂ ਹੈ ਕਿ, ਆਂਢ-ਗੁਆਂਢ ਹੁੰਦਾ
ਹਾਂਜੀ, ਜਾਣਦੇ ਈ ਨੀ ਜੀ ਭੈਣ ਜੀ, ਜਾਣਦੇ ਨੀ, ਆਂਢ-ਗੁਆਂਢ ਨੂੰ ਤੇ ਬਿਲ ਬਿਲਕੁਲ ਨੀ ਜਾਣਦੇ, ਹਾਂਜੀ।
ਹੁੰਦੇ ਸੀ, ਤੇ ਅੱਜ-ਕੱਲ ਉਹ ਹੈਹੀ ਨਹੀਂ ਗਾ।
ਹਾਂਜੀ-ਹਾਂਜੀ, ਪਹਿਲੇ ਸਮਿਆਂ ਵਿ ਜੀ, ਅ ਲੋਕੀ ਬਚਤ ਕਰਦੇ ਹੁੰਦੇ ਸੀ, ਫਿਜ਼ੂਲ ਖ਼ਰਚੀਆਂ ਘੱਟ ਕਰਦੇ ਸੀ। ਤੇ ਹੁਣ ਤੁਸੀਂ ਵੇਖਲੋ, ਵਿਆਹ-ਸ਼ਾਦੀ ਕਿੱਥੇ ਜਾਂਦੇ ਨੇ ਇੰਨੇ ਸ਼ੋਸ਼ੇਬਾਜ਼ੀਆਂ, ਖੁੱਲੇ ਖਰਚੇ ਲੋਕ ਕੀ ਕਰਦੇ ਨੇ। ਤੇ ਭਾਵੇਂ ਲੋਕਾਂ ਕੋਲ ਨਾ ਵੀ ਹੋਵੇ ਨਾ ਕਰਜ਼ਾ ਲੈਕੇ ਵੀ, ਮਤਲਬ ਲੋਕੀ ਕਰ ਲੈਂਦੇ ਨੇ।
ਪਹਿਲੇ ਤੇ ਲੋਕੀ, ਸਿੰਪਲ-ਸਾਦੇ ਵਿਆਹ ਕਰ ਲੈਂਦੇ ਹੁੰਦੇ ਸੀ।
ਦਾ ਜੀਵਨ ਜੀਂਦੇ ਸੀ ਜੇ।
ਸਾਦਾ ਜੀਵਨ, ਤੇ ਅਪਣਾ ਦਾਲ-ਰੋਟੀ, ਸਿੰਪਲ ਰੋਟੀ-ਪਾਣੀ ਖਾਂਦੇ ਸੀ। ਤੇ, ਹੁਣ ਤੇ ਲੋਕੀ ਫਾਸਟ-ਫੂਡ ਖਾਣ ਲੱਗ ਗਏ ਨੇ, ਐਰਾ-ਵਗੈਰਾ ਚੀਜ਼ਾਂ ਬਾਹਰ ਜਾਕੇ ਖਾਂਦੇ ਨੇ, ਤੇ ਉਨੀਆ ਦੀਆ ਇਹਨਾਂ ਨੂੰ।
ਹਾਂਜੀ, ਬਿਲਕੁਲ ਸਈ ਕੈਅ ਰਏ ਓ ਜੀ।
ਤੇ ਪੈਹਲਾਂ ਜਮਾਨਾ ਸਗੋਂ ਵਦੀਆ ਸੀ। ਆਪਣਾ ਨਾ ਈ ਕਿਸੇ ਨੂੰ ਬਿਮਾਰੀ ਲੱਗਦੀ ਸੀ। ਸਵੇਰੇ ਚਾਰ ਵਜੇ ਉੱਠ ਜਾਂਦੇ ਸੀ। ਤੇ ਆਪਣਾ ਖੇਤੀਬਾੜੀ ਕਰਦੇ ਸੀ। ਹੁਣ ਤੇ ਲੋਕੀ ਚਾਰ ਵਜੇ ਉੱਠਦੇ ਈ ਨੀ ਕੋਈ ਜਲਦੀ ਉੱਡਦਾ ਈ ਨੀ ਹੈਗਾ।
ਭੈਣ ਜੀ, ਬੱਚੇ ਵੇਖਲੋ ਸਾਰੇ ਹੁਣ ਪੈਹਲੇ ਜ਼ਮਾਨੇ ਚ ਲੋਕੀ। ਉੱਠਦੇ ਸੀ ਚਾਰ ਵਜੇ, ਖੇਤਾਂ ਚ ਜਾਨਾ, ਮੇਹਨਤ ਕਰਨੀ ਹੈਨਾ ਤੇ। ਹੁਣ ਵੇਖਲੋ ਤੁਸੀਂ ਸਾਰੇ ਈ ਫੋਨ ਚ ਰਾਤੀ ਲੱਗੇ ਰੈਹੰਦੇ ਐ। ਤੇ ਫੇਰ ਸਵੇਰੇ ਲੇਟ ਉਠਦੇ ਨੇ।
ਹਾਂਜੀ-ਹਾਂਜੀ ਬਸ ਸਾਰੇ ਦਾ ਏਈ ਕੰਮ ਐ। ਬੱਚੇ ਵੀ ਅੱਜ-ਕੱਲ ਫੋਨਾਂ ਚ ਲਾੱਗੇ ਹੋਏ ਨੇ, ਬੱਚਿਆਂ ਨੂੰ ਖੇਲਣ ਦਾ ਪਤਾ ਈ ਨੀ। ਪੈਹਲੇ ਕਿੱਦਾਂ ਖੇਲੀਦਾ ਹੁੰਦਾ ਸੀ?
ਖੇਡੇ ਮੈਦਾਨ ਹੁੰਦੇ ਸੀ, ਮੈਦਾਨਾਂ ਚ ਖੇਡਣ ਜਾਂਦੇ ਹੁੰਦੇ ਸੀ। ਹੁਣ ਜੀ, ਐਸਾ ਕੁਛ ਹੈ ਈ ਨੀ।
ਹੁਣ ਤੇ ਲੋਕੀ ਏਹ ਕੈਹੰਦੇ ਆ, ਬੱਚੇ ਮਿੱਟੀ ਚ ਖੇਲਣਗੇ ਤੇ ਬਿਮਾਰ ਹੋ ਜਾਣਗੇ ਜੀ।
ਹਾਂਜੀ, ਹਾਂਜੀ-ਹਾਂਜੀ।
ਬੱਚੇ ਮਿੱਟੀ ਚ ਖੇਲ-ਖੇਲ ਕੇ ਪਲ ਗੇਨ।
ਹਾਂਜੀ ਬਿਲਕੁਲ ਸਈ ਜੀ।
ਪੈਹਲੇ ਪਤਾ ਈ ਨੀ, ਬਿਮਾਰੀ ਹੁੰਦੀ ਕੀ ਚੀਜ਼ ਐ। ਤੇ ਅੱਜ-ਕੱਲ ਤੇ, ਲੋਕਾਂ ਨੂੰ ਬਿਮਾਰੀਆਂ ਨੇ ਜਆਦਾ ਘੇਰਿਆ ਹੋਇਆ ਐ।
ਹਾਂਜੀ-ਹਾਂਜੀ ਬਿਲਕੁਲ, ਬਸ ਜੀ।
ਪੈਹਲੇ ਪਰਿਵਾਰ ਸਾਰਾ ਇਕੱਠੇ ਬੈ ਨਾ, ਲਾਂ ਮਾਂ ਮਾਰਦੇ ਸੀ। ਤੇ ਅਜ-ਕਲ ਜੇ ਪਰਿਵਾਰ ਵੱਡਾ ਵੀ ਹੋ ਹੋਇਆ, ਓਹ ਵੀ ਅਲੱਗ
ਹਾਂਜੀ-ਹਾਂਜੀ, ਓਹ ਤੇ ਹੈ ਈ ਐ, ਲੋਕਾਂ ਦੀ ਸੋਚ ਬਦ ਬਦਲ ਗਈ ਐਨਾ, ਸੋਚ ਬਦਲਣ ਨਾਲ, ਸਾਰਾ ਕੁਛ ਈ ਬਦਲ ਗੇਆ।
ਹਾਂਜੀ-ਹਾਂਜੀ, ਏਹ ਤੇ ਹੈਐ।
ਹਾਂਜੀ।
ਅੱਜ-ਕਲ ਤੇ ਪੈਹਲੇ ਭੈਣ ਭਰਾ ਹੁੰਦੇ ਸੀ। ਤੇ ਆਪਣਾ ਭੈਣਾਂ-ਭਰਾਵਾਂ ਨੂੰ ਪੁੱਛਦੇ ਹੁੰਦੇ ਸੀ, ਤੇ ਅੱਜ ਕੱਲ ਪਤਾ ਵੀ ਨੀ ਕੋਈ ਭੈਣ ਭਰਾ ਜਾਂ ਮਾਸੀ ਦੇ ਨੇ, ਜਾਂ ਮਾਮੇ ਦੇ ਨੇ, ਜਾਂ ਤਾਏ-ਚਾਚੇ ਦੇ ਨੇ।
ਹਾਂਜੀ, ਸਾਰੇ ਜੀ ਆਪਣੇ ਕੰਮਾਂ ਚ ਰੁੱਝੇ ਦੇ ਨੇ।
ਹਾਂਜੀ-ਹਾਂਜੀ, ਅੱਜ-ਕੱਲ ਬਸ ਆਪ ਜ਼ਿਆਦਾ ਕੰਮ ਦਾ ਈ ਆ ਬਸ।
ਹਾਂਜੀ, ਪੈਹਲੇ ਜੀ ਅਸੀਂ ਦਾਦਾ ਜੀ ਨਾਲ ਹੁਣ ਜਾਂਦੇ ਹੁੰਦੇ ਸੀ। ਤੇ ਸਾਈਕਲਾਂ ਤੇ ਆਪਣੇ ਡੈਡੀ ਨਾਲ ਵੀ ਸਾਈਕਲਾਂ ਤੇ ਜਾਣਾ ਕਰਨਾ। ਤੇ ਹੁਣ ਤੁਸੀਂ ਵੇਖ ਦੇਖਲੋ, ਹਰ ਕਿਸੇ ਦੇ ਘਰ ਵਿੱਚ ਕਾਰ ਯਾ ਫਿਰ ਮੋਟਰਸਾਈਕਲ ਹੁੰਦੀ ਐ।
ਹਾਂਜੀ-ਹਾਂਜੀ, ਬਸ ਅੱਜ-ਕੱਲ ਤੇ ਲੋਕਾਂ ਘਾਰ ਸਾਬ ਪਰ ਚਲੋ, ਏਹ ਵੀ ਕਰਦੀ ਆ ਵਾ ਕਿ ਚਲੋ ਸਾਧਨ ਹੋਣਾ ਵੀ ਚਾਹੀਦਾ ਵਾ।
ਹਾਂਜੀ-ਹਾਂਜੀ, ਹਾਂਜੀ, ਓਹ ਤੇ ਹੈ ਈ ਐ।
ਹੂੰ।
ਪੈਹਲੇ ਹੁਣ ਦੇਖ ਲਵੋ, ਪੜ੍ਹਾਈਆਂ ਵਿੱਚ ਵੀ ਕਿੰਨਾ ਫ਼ਰਕ ਆ ਗੇਆ।
ਤੇ ਕੀ ਸਾਧਨ ਵਗੈਰਾ ਨਈ ਹੁੰਦਾ ਸੀ ਤੇ ਕਿਤੇ ਜਾਨ-ਆਣ ਚੋ ਖਾਈ ਜਿ ਹੁੰਦੀ-ਹੁੰਦੀ ਸੀ।
ਹਾਂਜੀ, ਪੜ੍ਹਾਈਆਂ ਚ ਵੀ ਭੈਣਜੀ ਵੇਖਲੋ, ਕਿੰਨਾ ਫ਼ਰਕ ਆ ਗਿਆ ਜੇ। ਪੈਹਲੇ ਜੀ ਜੋ, ਕਤਾਬਾਂ ਸੀ, ਉਹੀ ਸਭ ਕੁਛ ਸੀ ਸਾਡਾ। ਹੁਣ ਬੱਚਿਆਂ ਦੇ ਵੇਖ ਲੋ ਇੰਟਰਨੈਟ ਸਮਾਰਟ ਕਲਾਸਾਂ ਓਨਲਾਈਨ ਤੇ ਐ ਸਭ ਆ ਗਿਆ।
ਹਾਂਜੀ, ਹਾਂਜੀ।
ਪਰ ਹਾਂ, ਠੀਕ ਏ ਟੈਕਨੋਲੋਜੀ ਦਾ ਫਾਇਦਾ ਹੈਗਾ ਐ। ਸਾਨੂੰ ਬੋਤ ਕੁਛ ਸਿਖਾਇਆ ਟੈਕਨੋਲੋਜੀ ਨੇ। ਪਰ ਸਾਨੂੰ ਪੁਰਾਣੀ ਗੱਲਾਂ ਵੀ ਨਈ ਨਾਂ ਭੁੱਲਣੀਆਂ ਚਾਈਦੀਆਂ।
ਏ ਤੇ ਏਇ।
ਹਾਂਜੀ। ਪੁਰਾਣੀ ਗੱਲਾਂ, ਪੁਰਾਣੇ ਜਮਾਨੇ ਦੀਆਂ ਓ ਵੀ ਸਾਨੂੰ ਯਾਦ ਰੱਖਣੀ ਪੈਣੀ ਐ। ਤੇ ਹੁਣ ਜੇੜੀ ਨਵੀਂ ਟੈਕਨੋਲੋਜੀਆਂ ਚੱਲਦੀਆਂ। ਓਨਾਂ ਦਾ ਵੀ ਸਈ ਇਸਤੇਮਾਲ ਕਰੋ। ਗਲਤ ਇਸਤੇਮਾਲ ਨਾ ਕਰੋ। ਹਾਂਜੀ। ਮੈਂ ਜੀ ਬੱਚਿਆਂ ਨੂੰ ਵੀ ਆਈ ਕੈਣੀ ਆ, ਬਈ ਅਗਰ ਤੁਸੀਂ ਕਿਸੇ ਚੀਜ਼ ਦਾ ਯੂਜ ਕਰ ਰੇ ਓ, ਤੇ ਚੰਗੇ ਵਾਸਤੇ ਕਰੋ ਅਪਣੇ, ਪੜ੍ਹਾਈ ਵਸਤੇ ਕਰੋ। ਅੱਜ-ਕਲ ਸੋਸ਼ਲ ਮੀਡੀਆ ਤੇ ਬੋਤ ਕੁੱਛ ਆਂਦਾ ਐ। ਪਰ ਆਪਣਾ ਚੰਗੀ ਚੀਜ਼ ਤੁਸੀਂ ਵੇਖੋ।
ਤੇ ਚੰਗੀ ਚੀਜ਼ ਨੂੰ ਤੁਸੀਂ ਵੇਖੋ ਤੇ ਓਨੂੰ ਜਿੱਦਾਂ ਵੀ ਤੁਸੀਂ ਸਮਝਨਾਂ ਓਨੂੰ ਸਮਝੋ। ਲੇਕਿਨ ਗਲਤ
ਹਾਂਜੀ ਏ ਤੇ ਹੈ ਈ ਐ ਪੈਲੇ ਜੇੜੇ ਬੱਚ ਹੁੰਦੇ ਸੀ, ਓ ਦਾਦਾ ਦਾਦੀ ਕੋ ਲੰਮੇ ਪੈ ਜਾਂਦੇ ਸੀ ਮੰਜੇ ਤੇ, ਤੇ ਕਾਣੀਆਂ ਕੂਨੀਆਂ ਸੁਣਦੇ ਹੁੰਦੇ ਸੀ। ਤੇ ਅੱਜ-ਕਲ ਬੱਚੇ, ਜੀ।
ਵੀ ਵੀਡੀਓ ਵੇਖਦੇ ਨੇ, ਵੀਡੀਓ ਚ ਬਸ ਕਾਰਟੂਨ ਹੋ ਗੇ ਏਈ ਸਭ ਵੇਖਦੇ ਰੈਂਦੇ ਨੇ।
ਦਾਦਾ, ਦਾਦੀ ਕੋਲ ਈ ਸੋ ਜਾਂਦੇ ਹੁੰਦੇ ਸੀ, ਬੱਚੇ।
ਹਾਂਜੀ, ਹਾਂਜੀ।
ਤੇ ਅੱਜ-ਕਲ ਤੇ ਓ ਹੈ ਹੈ ਈ ਨੀਂ। ਫੋਨ, ਫੋਨ ਫੂਨ ਰੈ ਗਿਆ ਅੱਜ-ਕਲ ਤੇ।
ਹਾਂਜੀ ਹਾਂਜੀ, ਬਸ। ਜੀ ਹੁਣ ਟੈਕਨੋਲੋਜੀ ਨਾਲ ਵੇਖੋ ਜੀ। ਪੈਲੇ ਹੁਣ ਫੋਨ ਹੁੰਦਾ ਸੀ, ਫੋਨ ਹੁੰਦਾ ਅਸੀਂ ਮਿੰਟੋ-ਮਿੰਟ ਗੱਲਬਾਤ ਕਰ ਲੈਂਣੇ ਆਂ, ਵੀਡੀਓ ਕਾੱਲ ਕਰ ਲੈਣੇ ਆਂ। ਤਾਨੂੰ ਫੈਦਾ ਐ, ਇਸ ਚੀਜ਼ ਦਾ ਵੀ। ਐ ਨੀਂ ਕੈਂਦੇ ਕਿ ਟੈਕਨੋਲੋਜੀ ਦਾ ਫੈਦਾ ਨੀਂ ਐ, ਬੋਤ ਫੈਦਾ। ਬੋਹਤ ਕੁਛ ਸਿਖਾਇਆ ਇਨੇਂ ਸਾਨੂੰ। ਤੇ ਪੈਲੇ ਤੇ ਦੇਖੋ ਜੀ, ਅਸੀਂ ਚਿੱਠੀਆਂ ਰਾਹੀਂ ਆਪਣੇ ਸੁਨੇਹੇ ਭੇਜਦੇ ਹੁੰਦੇ ਸੀ। ਤੇ ਕਾਫੀ, ਕਾਫੀ ਦਿਨ ਲੱਗ ਜਾਂਦੇ ਸੀ। ਤੇ ਹੁਣ ਮਿੰਟਾਂ ਸਕਿੰਟਾਂ ਵਿੱਚ ਠੀ
ਪੈਲੇ ਤਾਂ ਵਿਆਹ ਸ਼ਾਦੀ ਦਾ ਵੀ ਏਦਾਂ ਈ ਹੁੰਦਾ ਸੀ ਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖਦੇ ਨੀਂ ਸੀ ਤੇ ਏਦਾਂ ਈ ਜਿੱਦਾਂ ਮਾਂ-ਪਿਓ ਨੇ ਕੈਅ ਤਾਂ ਓਦਾਂ ਈ ਕਰ ਲਿਆ।
ਕਰ ਲਿਆ, ਹਾਂਜੀ।
ਪੈਲੇ ਬਸ, ਮਾਂ-ਪਿਓ ਦੀ ਜਿਆਦਾ ਚੱਲਦੀ ਹੁੰਦੀ ਸੀ।
ਹਾਂਜੀ, ਹਾਂਜੀ। ਵੱਡਿਆਂ ਦਾ ਸਤਿਕਾਰ ਹੁੰਦਾ ਸੀ। ਤੇ ਹੁਣ ਵੀ ਕਰਦੇ ਨੇ ਵੱਡਿਆਂ ਦਾ ਸਤਿਕਾਰ। ਪਰ ਜਿਵੇਂ ਪੈਲੇ ਹੁੰਦਾ ਸੀ ਨਾ ਓਵੇਂ, ਓਵੇ ਦਾ ਨ੍ਹੀਂ ਹੈਗਾ। ਹ
ਪੈਲੇ ਨਾਂ ਮਤਲਬ, ਘਰ ਦੇ ਵਡ ਜੋ ਘਰ ਦਾ ਵੱਡਾ ਮੈਂਬਰ ਹੁੰਦਾ ਨਾ ਕੰਮ ਬੜਾ ਹੁੰਦਾ ਪਹਿਲੇ ਓ ਉਹਨਾਂ ਦਾ ਈ ਬਸ ਉੱਚਾ ਦਰਜਾ ਹੁੰਦਾ ਹੁੰਦਾ ਸੀ ਜ ਉਹਨਾਂ ਨੇ ਜੋ ਕਹਿ ਤਾਂ ਉਹੀ ਕਰ ਲਿਆ ਬਸ
ਹਾਂ ਉਹੀ ਗਾ ਮਨ ਵੀ ਲੈਂਦੇ ਸੀ
ਹਾਂਜੀ ਪਹਿਲੇ ਪਹਿਲੇ ਮੰਨਦੇ ਹੁੰਦੇ ਸੀ
ਕੁਝ ਐ ਅਲੱਗ ਅਲੱਗ ਸਭ ਤੇ ਏ
ਹਾਂਜੀ ਹਾਂਜੀ
ਗੱਲਬਾਤ ਹੁੰਦੀ ਐ ਸਭ ਤੇ ਅਲੱਗ ਅਲੱਗ
ਹਾਂਜੀ ਹਾਂਜੀ ਕਈ ਮੰਨਦੇ ਨੇ ਅੱਜ ਹੁਣ ਵੀ ਮੰਨਦੇ ਨੇ ਕਈ ਪਰ ਉਣ ਆਪਣੀ ਆਪਣੀ ਸੋਚ ਹੈਗੀ ਆ ਕਈ ਆਪਣਾ ਕੰਮ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦੇ ਨੇ
ਹਾਂਜੀ ਹਾਂਜੀ ਬਸ ਜੀ ਬੋ ਮੈਂ ਇਹੀ ਵੇਖਦੀ ਪਈ ਸੀ ਮੈਂ ਕੇ ਇੰਨਾ ਫ਼ਰਕ ਆ ਚੁੱਕਿਆ ਬਹੁਤ ਹੀ ਤਾਆਦਾ
ਹਾਂਜੀ ਹਾਂਜੀ
ਹਾਂਜੀ ਹੋਰ ਆ
ਮੈਂ ਵੀ ਆਪਣੇ ਬੱਚਿਆਂ ਨੂੰ ਬਸ ਸਿਖਾਦੀ ਰਹਿੰਣੀ ਈ ਕਿ ਵੱਡਿਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਵੱਡਿਆਂ ਦੀ ਕਹਿਣਾ ਮੰਨਣਾ ਚਾਹੀਦਾ ਆ ਕਿਉਂਕਿ ਉਹਨਾਂ ਦੀਆਂ ਜੋ ਵੱਡੀਆਂ ਦੀਆਂ ਗੱਲਾਂ ਹੁੰਦੀਆਂ ਨਾ ਉਹ ਕਦੀ ਵੀ ਗ਼ਲਤ ਨਹੀਂ ਹੁੰਦੀਆਂ ਹੈਗੀਆਂ
ਹਾਂਜੀ ਹਾਂਜੀ ਬਿਲਕੁਲ ਸਹੀ ਜੀ
ਖ਼ਾਸ ਕਰਕੇ ਜੋ ਪੁਰਾਣੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵਾ ਜ਼ਿੰਦਗੀ ਦਾ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਕਹਿਣ ਤਕ ਹੰਡਾਈ ਹੁੰਦੀ ਆ ਤੇ ਚਲ ਜ਼ਿਆਦਾਤਰ ਉਹਨਾਂ ਦੀ ਮੰਨਨੀ ਚਾਹੀਦੀ ਸਾਨੂੰ
ਹਾਂਜੀ ਬੂਤ ਸਹੀ ਗੱਲ ਐ
ਹਾਂਜੀ ਔਰ
ਬਸ ਜੀ ਵਧੀਆ ਮੈਨੂੰ 'ਤੇ ਬਹੁਤ ਚੰਗਾ ਲੱਗਿਆ ਮੈਂ ਕਿਹਾ ਅੱਜ ਮੈਨੂੰ ਇੰਨੀ ਵਧੀ ਵਧੀਆ-ਵਧੀਆ ਗੱਲਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲੀਆਂ ਨੇ ਏ ਤੇ ਮੈਂ ਤਾਡੇ ਨਾਲ ਵੀ ਸਾਂਝੀਆਂ ਕੀਤੀ ਐਂ
ਹੂ ਹਾਂਜੀ ਹਾਂਜੀ ਚਲੋ ਵਧੀਆ ਮੈਨੂੰ ਆਪ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਹਾਂਜੀ
ਤੇ ਸਾਡੀ ਤੇ ਲਾਠੀ ਈ ਹਜੇ ਵੀ ਹੈਗੀ ਅਸੀਂ ਤੇ ਆਪਣੀ ਦਾਦੀ ਕੋ ਜਾ ਕੇ ਬਹਿੰਨੇ ਆਂ ਪੁਰਾਣੀਆਂ ਗੱਲਾਂ ਦਾਦੀ ਕੋ ਸੁਣਨੇ ਆਂ ਤੇ ਸਾਨੂੰ ਚੰਗਾ ਲਗਦਾ ਵਾ ਤੇ ਸਾਡੇ ਬੱਚੇ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਦਾਦੀ ਕੋ ਆਪਣੀ ਆਪਣੀ ਦਾਦੀ ਉ ਬਠਾਨੇ ਆਂ ਤੇ ਦਾਦੀ ਫੇਰ ਸਾਡੀ ਉਹਨਾਂ ਨੂੰ ਕਹਾਣੀਆਂ ਸੁਣਾਉਂਦੀ ਬੱਚੇ ਖੁਸ਼ ਹੁੰਦੇ ਨੇ ਬੱਚੇ ਦਾ ਮਨ
ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਈ ਐ
ਹਾਂਜੀ ਤੇ ਏਦਾਂ ਫੇਰ ਬੱਚਿਆਂ ਦਾ ਵੀ ਦਿਲ ਲੱਗਿਆ ਰਹਿੰਦਾ ਵਾ ਦਾਦੀ ਨਾਕਿਆਂ ਕੋੋ ਬਹਿ ਕੇ ਤੇ ਚਲੋ
ਹਾਂਜੀ ਬਹੁਤ ਵਧੀਆ ਕਰਦੇ ਓ ਤੁਸੀਂ ਨਾ ਬਹੁਤ ਵਧੀਆ ਸਿੱਖਿਆ ਦੇ ਰਹੇ ਓ ਆਪਣੇ ਬੱਚਿਆਂ ਨੂੰ
ਹੂ ਆ
ਜਦੋ ਕੋਈ ਅੱਜਕਲ ਬੱਚਿਆਂ ਦਾ ਧਿਆਨ ਨਾਲ ਦੇ
ਹੋਰ ਈ ਪਾਸੇ ਜਿੱਦਾਂ ਫੋਨ ਦੇਖ ਲਿਆ ਉਹਦੇ ਪਾਸੇ ਚਲਾ ਗਿਆ ਫਿਰ ਬੱਚਿਆਂ ਦਾ ਧਿ ਦੂ ਦੂਸਰੇ ਪਾਸੇ ਜਾਂਦਾ ਈ ਨਹੀਂ ਹੈਗਾ ਤੇ ਬੱਚਿਆਂ ਨੂੰ ਹਰ ਚੀਜ਼ ਸਿਖਾਉ ਕੀ ਬਣੇ ਏ ਦਾ
ਹਾਂਜੀ ਹਾਂਜੀ ਬਿਲਕੁਲ ਵਧੀਆ ਜੀ
ਹੂ
ਚਲੋ ਠੀਕ ਠੀਕ ਐ ਫੇਰ ਜੀ ਕਰਨੇ ਆਂ ਫੇਰ ਕਦੀ ਕਰਾਂਗੀ ਮੈਂ ਤੁਹਾਨੂੰ ਫੋਨ ਠੀਕ ਐ ਹਾਜੀ ਅ ਅ ਅ ਹਾਂਜੀ ਹੁਣ ਕੰਮ ਕੁਮ ਕਰ ਲੀਏ ਤਰਕਾਲਾਂ ਪੈ ਗਈਆਂ ਨੇ ਕੰਮ-ਕੁਮ ਕਰੀਏ। ਠੀਕ, ਠੀਕ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।